ਹੈਲੋ,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
ਕੀ ਹਾਲ ਹੈ ਸਰ?
ਨਹੀਂ ਮੇਰਾ ਵਧੀਆ ਤੁਸੀਂ ਦੱਸੋ ਕਿੱਦਾਂ ਉਹ ਵਧੀਆ,
ਹਾਂਜੀ-ਹਾਂਜੀ ਵਧੀਆ ਸ ਸਭ ਵਧੀਆ ਹੋਰ ਘਰ ਸਭ ਕਿਵੇਂ
ਪਰਿਵਾਰ 'ਚ ਸਭ ਵਧੀਆ।
ਹਾਂਜੀ, ਵਧੀਆ ਬਸ, ਕਿਰਪਾ ਮਾਲਕ ਦੀ।
ਅਤੇ ਹੋਰ ਕੀ ਹੋ ਰਿਹਾ ਸੀ, ਜੀ।
ਹਾਂਜੀ।
ਅਤੇ ਹੋਰ ਕੀ ਹੋ ਰਿਹਾ ਸੀ, ਜਿਵੇਂ ਮਤਲਬ ਕਿ ਮੈਂ ਤਾਂ ਹਜੇ, ਆਪਣੇ ਰਸੋਈ 'ਚ ਕੁਛ ਚੀਜ਼ ਬਣਾਉਣ ਵਾਸਤੇ ਸੋਚ ਰਿਹਾ ਸੀ, ਕਿਉਂਕਿ ਬਾਹਰ ਦੀ ਦੇਖੋ ਚੀਜ਼ਾਂ ਤਾਂ ਬੜੀ ਜੰਕ ਫੂਡ, ਤੁਹਾਨੂੰ ਪਤਾ ਹੀ ਫਿਰ ਬਾਹਰ ਦੀ ਸਭ ਕਿ ਗੰਦ ਵਾਲਲਾ ਹੀ ਮਿਲਦਾ ਹੈ, ਗੰਦੀ ਚੀਜ਼ਾਂ ਹੀ ਮਿਲਦੀਆਂ ਨੇ, ਹੈਲਥੀ ਨਹੀਂ ਹੁੰਦੀਆਂ ਅੱਜ ਕੱਲ੍ਹ ਦੀ ਚੀਜ਼ਾਂ। ਬਾਹਰ ਦੀਆਂ ਅਤੇ ਸੋਚ ਰਿਹਾ ਸੀ, ਕਿ ਮੈਂ ਖੁਦ ਹੀ ਬਣਾ ਲੈਂ ਇੱਕ ਸਾਰੇ ਟੋਸਟ ਵੋਸਟ ਹੋ ਗਏ, ਕਿਉਂਕਿ ਬਾਹਰੋਂ ਦੀ ਟੋਸਟ ਦੇਖ ਰਿਹਾ ਸੀ, ਮੈਂ ਬਰਗਰ ਵਗੈਰਾ ਮੈਂ ਕਿਹਾ ਜਿੰਨੇ ਦੀ ਬਾਹਰ ਦੀ ਬਰਗਰਾਂ ਦੀ ਕੋਸਟ ਆਉਣੀ ਹੈ, ਉਸ ਤੋਂ ਚੰਗਾ ਮੈਂ ਵਧੀਆ ਘਰ ਲਿਆਵਾਂ, ਖੁਦ ਸਬਜ਼ੀਆਂ ਘੱਟ ਤੋਂ ਘੱਟ ਹੈਲਥੀ ਕਿ ਮੈਨੂੰ ਪਤਾ ਹੈ, ਕਿ ਕੀ ਮੈਂ ਹਾਂ, ਵਧੀਆ ਚੀਜ਼ ਪਾ ਰਿਹਾ।
ਬਾਹਰ ਤਾਂ ਐਵੇਂ ਹੁੰਦਾ ਕਿ ਬਾਹਰ ਤਾਂ ਦੇਖੋ, ਆਪਾਂ ਨੂੰ ਜੇ ਆਪਾਂ ਘਰ ਬਣਾਦੇ ਦ ਨਾ ਕੋਈ ਚੀਜ਼ ਚਾਰ ਪੰਜ ਗੁਣਾ ਬਣ ਜਾਂਦੀ, ਜਿੰਨੇ ਦੀ ਆਪਾਂ ਬਾਹਰੋਂ ਖਰੀਦ ਕੇ ਲੈ ਕੇ ਆਦੇ ਆਾਂ, ਬਹੁਤ ਫ਼ਰਕ ਹੁੰਦਾ ਹੈ ਤੇ ਵੈਸੇ ਵੀ ਹੈਲਥੀ ਹੁੰਦਾ, ਘਰ ਦਾ ਜਿਹੜਾ ਆਪਾਂ ਖਾਂਦੇ ਹਾਂ, ਖਾਣਾ ਘਰ ਚ ਆਪਾ ਖੁਦ ਆਪਣੇ ਹੱਥ ਨਾਲ ਬਣਾਦੇ ਹਾਂ, ਸਾਨੂੰ ਨੀ ਨਾ ਪਤਾ ਹੁੰਦਾ, ਦੂਸਰੇ ਨੇ ਕਿਸ ਤਰ੍ਹਾਂ ਦਾ ਮਤਲਬ ਤੇਲ ਯੂਜ ਕੀਤਾ ਹੈ, ਕਿਸ ਤਰ੍ਹਾਂ ਦੇ ਕੋਈ ਮਤਲਬ ਮਸਾਲੇ, ਕਿਸ ਤਰ੍ਹਾਂ ਦੇ ਵਰਤੇ ਹੈ ਜਾਂ ਫੇਰ ਮਤਲਬ ਜਿਹੜਾ ਬੇਸ ਲਿੱਤਾ ਉਹ ਕਿਸ ਤਰ੍ਹਾਂ ਦਾ ਸਾਨੂੰ ਕੁਛ ਨੀ ਪਤਾ ਹੁੰਦਾ। ਕਿਸ ਤਰ੍ਹਾਂ ਦਾ ਯੂਜ ਕਰਹਾ, ਪਾਣੀ ਗੰਦਾ ਯੂਜ ਤੇ ਕਈ ਵਾਰ ਦੇਖੋ, ਰੇਹੜੀ ਵਾਲੇ
ਬਿਲਕੁਲ ਸਹੀ ਗੱਲ ਹੈ ਜੀ, ਮੈਂ ਕੱਲ੍ਹ ਸਬਜ਼ੀ ਲੈਣ ਵਾਸਤੇ ਗਿਆ। ਮੈਂ ਸੋਚਿਆ ਕਿ ਚੱਲ ਸਬਜ਼ੀ ਮੰਡੀ ਲੱਗੀ ਸੀ, ਤੇ ਮੈਂ ਸੋਚਿਆ ਚੱਲ ਸਬਜ਼ੀ ਮੰਡੀ ਲਿਆਵਾਂ। ਤੇ ਮੈਂ ਥੋੜਾ ਲੇਟ ਹੋ ਗਿਆ, ਸਬਜ਼ੀ ਮੰਡੀ ਚ ਤੇ ਮੰਡੀ ਟਮਾਟਰ ਵਾਲੇ ਹੈਗੇ ਸੀ। ਅਤੇ ਟਮਾਟਰ। ਪਰਵਲ ਨਾ ਥੋੜੇ ਜੇਹੇ ਗਲੇ ਸੜੇ ਹੋਏ ਸੀ। ਅਤੇ ਮੈਨੂੰ ਮੈਂ ਉਂਗਲੀ 'ਤੇ ਕੀਤੀ। ਅੱਧ ਸਹੀ ਟਮਾਟਰ ਵੱਲ ਉਹ ਗੋਲ ਨਾਲ ਥੋੜ੍ਹੀ ਜਿਹੀ ਉਂਗਲੀ ਥੋੜ੍ਹੀ ਸਾਈਡ ਤੇ ਹੋ ਗਈ, ਔਰ ਅਤੇ ਉਹ ਥੜੇ ਗਲੇ, ਗਲੇ ਸਾਰੇੇ ਗਲੇ ਟਮਾਟਰ ਸੀ। ਉਸ ਵਾਲੀ ਸਾਈਡ ਚਲੀ ਗਈ ਹੋਗੀ। ਨਾ ਕਿਹਾ ਭਾਜੀ ਕਿਉ। ਸਾਡੇ ਮਤਲਬ ਦੇ ਕਿਉਂ ਨਹੀਂ ਹੈ। ਕਹਿ ਰਿਹੇ ਭਾਜੀ ਇਹ ਹੋਟਲ ਹਾਟਲ ਵਾਲੇ ਆਦੇ ਨੇ।
ਅੱਛਾ, ਦੇਖਲੋ ਫਿਰ ਵੀ ਮਤਲਬ ਹੂੰ।
ਕਿਹੜੇ ਹੋਟਲ ਵਾਲੇ ਕਹਿ ਕਿ ਜੋ ਹਮਾਰੇ ਲੋਕਲ ਕੇ ਹੋਟਲ ਵਾਲੇ, ਜੇ ਹੋਟਲ ਵਾਲੇ ਲੈ ਕੇ ਜਾਤੇ ਹੈ ਮੈਂ ਕਿਹਾ, ਅੱਛਾ ਜੀ। ਉਹ ਮੈਂ ਸਮਝ ਗਿਆ, ਮੈਂ ਕਿਹਾ ਗੰਦਬਲਾ ਜੋ ਚੀਜ਼ਾਂ ਹੈਗੀਆਂ ਨੇ, ਉਹੀ ਚੀਜ਼ਾਂ ਖਵਾਉਂਦੇ ਨੇ, ਸਾਨੂੰ
ਦੇਖਲੋ ਫੇਰ ਮੈਂ ਤਾਂ ਤੁਹਾਡੇ ਤੋਂ ਹੀ ਪਹਿਲੀ ਵਾਰ ਇਹ ਗੱਲ ਸੁਣੀ ਹੈ, ਮਤਲਬ ਬਾਕੀ ਚਲੋ ਦੇਖਦੇ। ਕਿ ਯੂਟਿਊਬ ਵਗੈਰਾ ਤੇ ਹੋਰ ਇੰਸਟਾਗ੍ਰਾਮ ਤੇ ਵੀਡੀਓਜ਼ ਵਗੈਰਾ ਦੇਖਦੇ ਹੁੰਦੇ ਆ ਕਿੰਨੀਆਂ ਮਿਲਾਵਟ ਵਾਲੀਆਂ ਹਨਾ ਪਰ ਇਹ ਜੇ ਮੈਂ ਤੈਨੂੰ ਤੋਂ ਪਹਿਲੀ ਵਾਰ ਸੁਣਿਆ ਕਿ ਗਲੀਆਂ ਸੜੀਆਂ ਸਬਜ਼ੀਆਂ ਦੇਖੋ ਯੂਜ
ਉਹ ਉਹਨਾਂ ਨੂੰ ਸਸਤਾ ਹੋਰ ਕਿੱਥੋਂ ਪੈਣਾ ਉਹ ਉਹਨਾਂ ਨੇ ਆਪਣੀ ਫੈਕਟਰੀ ਦਾ ਕਿਰਾਇਆ ਵੀ ਨਿਕਾਲਣਾ ਦੁਕਾਨ ਦਾ ਕਿਰਾਇਆ ਹੋ ਗਿਆ। ਗਿਆ ਲੇਬਰ ਦੀ ਕੋਸਟ ਹੋ ਗਈ ਸਸਤੀ ਚੀਜ਼ਾਂ ਹੋ ਗਈਆਂ।
ਨਹੀਂ ਫੇਰ ਵੀ ਦਿੰਦੇ ਦੇਖੋ ਕਿੰਨਾ ਕਿਥੇ ਹੋ ਤੇ ਜਾ ਕੇ ਦਾਲ ਵੀ ਲੈ ਕੇ ਆਓ ਤਾਂ ਕੀ ਮਤਲਬ ਤੀਹ ਚਾਲੀ ਰੁਪਏ ਦੀ ਇੱਕ ਕੌਲੀ ਮਿਲਦੀ
ਹੂੰ ਉਥੋ ਘਰੇ ਦੀ ਓਨੀ ਚਾਲੀ ਰੁਪਏ ਦੀ ਦਾਲ ਨਾਲ ਪੂਰਾ ਟੱਬਰ ਖਾ ਲੈਂਦਾ ਏ।
ਸਹੀ ਗੱਲ ਹੈ ਉਹੀ ਗੱਲ ਹੈ ਨਾ ਕਿ ਉੱਥੇ ਤੁਸੀਂ ਇੱਕ ਕੌਲੀ ਇੱਕ ਬੰਦਾ ਖਾਊਗਾ।
ਹੂੰ ਤੇ ਮੈਂ ਉਹੀ ਸੋਚਿਆ ਮੈਂ ਕਿ ਖੁਦ ਹੀ ਆਪਣੀ ਜੋ ਵੈਜਟੇਬਲਸ ਵਗੈਰਾ ਹੈਗੀ ਹੈ ਮੈਂ ਖੁਦ ਲੈ ਕੇ ਆ ਗਿਆ ਮੈਂ ਖੁਦ ਹੀ ਮੰੰਡੀ ਤੋਂ ਜਾ ਕੇ ਮੈਂ ਕਿਹਾ ਤਿੰਨ ਚਾਰ ਨਾਲ ਉੱਤੋਂ ਖੁਦ ਵਿਰਾਇਟੀ ਇਹ ਹੋ ਜਾਂਦੀ ਕਿ ਤਿੰਨ ਚਾਰ ਵਿਰਾਇਟੀਆਂ ਵਰਾਇਟੀਆਂ ਚੇਜ ਕਰ ਲੋ ਤੇ ਖੁਦ ਹੀ ਬੰਦਾ ਚੀਜ਼ਾਂ ਚੁਜਾ ਕੁਝ ਬਣਾ ਲਏ। ਤੇ ਮੈ ਖੁਦ ਦੀ ਵਿਰਾਇਟੀ ਵਰੂਟੀ ਚੇਂਜ ਕਰਕੇ ਮੈ ਸੋਚ ਰਿਹਾ ਸੀ ਕਿ ਚੱਲ ਖੁਦ ਹੀ ਮੈਂ ਟੋਸ ਬਣਾਵਾਂ। ਬਾਹਰੌ ਦੀ ਮੈਂ ਟੋਸਟ ਪੁੱਛ ਪੁਛਿਆ ਮੈਨੂੰ ਦੋ ਟੋਸਟ ਹੀ ਪੈ ਰਹੇ ਸੀ ਮੈਨੂੰ ਮੈ ਦੋ ਟੋਸਟ ਹੀ ਮੈਨੂੰ ਸੌ ਰੁਪਏ ਦੇ ਪੈ ਰਹੇ ਸੀ। ਇੱਥੇ ਮੇਰਾ ਸੱਠ ਰੁਪਏ ਦਾ ਸਮਾਨ ਆਇਆ ਅਤੇ ਉਹ ਵਧੀਆ ਸਮਾਨ ਮਿਲ ਗਿਆ।
ਸਹੀ ਗੱਲ ਆ। ਨਾਲੇ ਆਪਣੇ ਹੱਥ ਨਾਲ ਬਣਾਈ ਚੀਜ਼ ਦੀ ਬੜੀ ਤਸੱਲੀ ਹੁੰਦੀ ਹੈ ਹਨਾ।
ਉਹ ਬਿਲਕੁਲ ਤਸੱਲੀ ਹੁੰਦੀ ਹੈ ਉੱਤੋਂ ਦੀ ਵਧੀਆ ਹੈਲਦੀ ਬੰਦਾ ਸਾਡੇ ਤੋਂ ਹੁਣ ਸਾਨੂੰ ਪਤਾ ਕਿ ਇਸ ਚ ਵਧੀਆ ਅਸੀਂ ਕੀ-ਕੀ ਚੀਜ਼ ਪਾਣੀ ਹੈ ਨੌਸੀ ਉਹਨੂੰ ਅਪਗ੍ਰੇਡ ਵੀ ਕਰ ਸਕਦੇ ਹਾਂ। ਉਹਨੂੰ ਡਾਊਨਗ੍ਰੇਡ ਵੀ ਕਰ ਸਕਦੇ ਹਾਂ।
ਹੁਣ ਤੁਸੀਂ ਦੇਖੋ, ਵੀ ਅੱਜ ਕੱਲ ਅ ਪਨੀਰ ਵਗੈਰਾ ਦੇ ਰਹੇ ਨੇ ਇਹ ਕਿੰਨਾ ਹਨਾ ਹੋਟਲ ਆਪਾਂ ਦੇਖਦੇ ਆਪਾਂ ਹੁਣ ਜੇ ਮਤਲਬ ਕੁਛ ਬਰਗਰ ਖਰੀਦਣ ਜਾਈਏ ਜਾਂ ਕੁਛ ਕੁਲਚੇ ਵਗੈਰਾ ਕਿਵੇਂ ਪਨੀਰ ਪਾਇਆ ਹੁੰਦਾ, ਮਤਲਬ ਵੀਹ ਰੁਪਏ ਦੇ ਕੁਲਚੇ ਦੇ ਵਿੱਚ ਜਾਂ ਫਿਰ ਤੀਹ ਚਾਲੀ ਰੁਪਏ ਦੇ ਬਰਗਰ ਦੇ ਵਿੱਚ ਕਿਵੇਂ ਕੋਈ ਪਨੀਰ ਦੇ ਸਕਦਾ ਪਨੀਰ ਤਾਂ ਬਹੁਤ ਮਹਿੰਗਾ ਹੈ। ਅੱਜ ਕੱਲ ਹਨਾ ਉਹ ਸਾਰਾ ਮਤਲਬ ਡੁਪਲੀਕੇਟ ਚੀਜ਼ ਆ ਰਹੀ ਹੈ, ਡੁਪਲੀਕੇਟ ਓਥੈਟਿਕ
ਉਹ ਪਹਿਲੇ ਕੀ ਹੁੰਦਾ ਸੀ। ਕਿ ਲੋਕੀ ਲੋਕਾਂ ਨੂੰ ਕਹਿੰਦੇ, ਕਿ, ਹਾਂ ਵੀ ਪਹਿਲੇ ਬਜ਼ੁਰਗ ਕਹਿੰਦੇ ਸੀ, ਕਿ ਸੌ ਸੌ ਸਾਲ ਜੀਉਂਦੇ ਨੇ ਲੋਕੀ ਦੇਖਿਆ, ਅੱਜ ਦੀ ਡੇਟ ਅੰਦਰ ਕਿਉਂ ਲੋਕੀ ਚਾਲੀ ਪੰਜਾਹ ਸਾਲ ਦੀ ਉਮਰ 'ਚ ਆ ਕੇ ਪੰਜਾਹ ਸਾਲ ਦੀ ਉਮਰ 'ਚ ਜਾ ਕੇ ਪਿਓ ਬੰਦੇ ਜਾ ਆ ਰਹੇ ਨੇ ਉਹ ਇਸ ਕਰਕੇ ਜਾ ਰਹੇ ਨੇ ਮੇਰੀ ਮਾਂ ਮੇਰੀ ਮੰਮੀ ਹੈਗੀ ਸੀ, ਉਹ ਖੁਦ ਚਾਲੀ ਸਾਲ ਦੀ ਉਮਰ ਵਿੱਚ ਆ ਕੇ ਉਹਨਾਂ ਦਾ ਹੋ ਗਿਆ ਅਤੇ ਇਹ ਹੁੰਦਾ ਹੀ ਹੈ, ਅੱਜ ੇ ਅੰਦਰ ਅੱਜ ਕਲ ਬੰਦਾ ਕੋਈ ਕਿਸੇ ਨੂੰ ਨਹੀਂ ਕਹਿ ਸਕਦਾ ਸਭ ਹ ਹੈਲਦੀ ਨਹੀਂ ਹੈ, ਕੁਛ ਵੀ ਚੀਜ਼ ਫੂਡ
ਸਹੀ ਗੱਲ ਆ ਬਈ ਬਿਮਾਰੀਆਂ ਬਹੁਤ ਜਿਆਦਾ
ਬਹੁਤ ਜ਼ਿਆਦਾ ਅੱਜ ਕੱਲ੍ਹ ਦੇ ਦੇਖੋ ਨਾ, ਬੱਚੇ ਬੱਚੇ ਨੂੰ ਨਵੇਂ ਨਂ ਜੋ ਜੰਮਦਾ ਬੱਚਾ ਉਹਨੂੰ ਸ਼ੂਗਰ ਹੋ ਜਾਂਦੀ ਹੈ। ਦੋ ਦੋ ਸਾਲ ਦੇ ਤਿੰਨ ਤਿੰਨ ਸਾਲ ਦੇ ਬੇ ਹੋਸਪਿਟਲ 'ਚ ਪਏ ਹੋਏ ਨੇ ਉਹਨਾਂ ਨੂੰ ਬੀ ਪੀ ਵਗੈਰਾ ਦੀ ਬਿਮਾਰੀ ਹੈਗੀਆਂ ਨੇ ਕਿਉਂ ਕਿਉਂਕਿ ਪਾਲਣ ਪੋਸ਼ਣ ਵਧੀਆ ਨਹੀਂ ਹੈ। ਪਾਲਣ ਪੋਸ਼ਣ ਮਾਂ ਪਿਓ ਤਾਂ ਵਧੀਆ ਹੀ ਕਰਦੇ ਦੇ ਨੇ ਹੁਣ ਪਿੱਛੋਂ ਦੀ ਜੋ ਮਾਲਣ ਪੋਸ਼ ਹੈਗਾ ਉਹ ਕਿੱਥੋਂ ਵਧੀਆ ਹੋਉਣਾ ਹੈ।
ਹਮ
ਉਹ ਹੈਲਦੀ, ਇੱਥੋਂ ਵੀ ਵੈਲਦੀ ਹੋ ਨਾ ਹੁਣ ਬੰਦਾ ਸੋਚਦਾ ਕਿ, ਚੱਲ ਪਾਰਟੀ ਹੈਗੀ ਹੈ ਕੇਕ ਲੈ ਆਈ ਹੈ ਕੇਕ ਘਰ ਵੀ ਬਣ ਸਕਦੇ ਨੇ ਪਰ ਬੰਦਾ ਬਣਾਉਂਦਾ ਨਹੀਂ, ਹੁਣ ਮੈਂ ਪਿੱਛੇ ਮਹੀਨੇ ਆਪਣੇ ਮੇਰੇ ਪਤੀ ਧੀਅਗਾਸੀ ਬਡੇ ਅਗਾਸੀ ਕੀ ਮੈਂ ਚੱਲਾਲ ਸੋਚਿਆ ਕਿ, ਖੁਦ ਹੀ ਕੇਕ ਬਣਾਵਾਂ ਤੇ ਘਰਦੇ ਕਹਿੰਦੇ ਕਿ ਤੂੰ ਖੁਦ ਕਿਵੇਂ ਮਨਾ ਲਏਗਾ, ਮੈਂ ਕਿਹਾ ਯੂਟਿਊਬ ਜ਼ਿੰਦਾਬਾਦ, ਗੂਗਲ ਬਾਬਾ ਜ਼ਿੰਦਾਬਾਦ
ਸਹੀ ਗੱਲ ਆ ਹੂੰ, ਉਹ ਵੈਸੇ ਵੀ ਉਹਨਾਂ ਵਿੱਚ ਕਲਰ ਵਗੈਰਾ ਹੁੰਦੇ, ਨੇ ਕੁਛ ਮਤਲਬ ਇਸ ਤਰ੍ਹਾਂ ਦੇ ਅ ਹੁੰਦੇ ਆ ਮਤਲਬ ਕੁਛ ਸਿੰਥੈਟਿਕ ਕਲਰ ਹੁੰਦੇ ਆ ਕੁਛ ਕੁਛ ਹੁੰਦੇ ਆ ਸਾਡੇ ਤਾਂ ਮਤਲਬ ਮੈਂ ਤਾਂ ਇਹ ਸੁਣਿਆ ਸੀ ਨਿਊਜ਼ ਚ ਹਜੇ ਸਾਲ ਇੱਕ ਸਾਲ ਪਹਿਲਾਂ ਦੀ ਗੱਲ ਹੈ। ਇੱਕ ਲੜਕੀ ਦੀ ਡੈਥ ਹੋ ਗਈ ਬਰਡੇ ਦੇ ਕੇਕ ਲੈ ਕੇ ਆਏ ਪੇਰੈਂਟਸ ਹੁਣ ਬੜੇ ਸੀਗੇ ਇਜ ਜ਼ਿਆਦਾ ਦੀ ਇਮਿਊਨਿਟੀ ਹੈਗੀ ਸੀ, ਲੜਕੀ ਉਹ ਬੱਚੀ ਛੋਟੀ ਸੀਗੀ ਦੇਖੋ ਉਹਦੀ ਡੈਥ ਹੋ ਗਈ ਖਾ ਕੇਕ ਖਣ ਤੋਂ ਥੋੜੀ ਦੇਰ ਬਾਅਦਨੂੰ ਵਮਟ ਆਈ ਹੋਸਪਿਟਲ ਲੈ ਗਏ ਬ ਥੋੜੀ ਦੇਰ ਬਾਅਦ ਹੀ ਮਤਲਬ
ਹੁਣ ਉਹ 'ਚ ਪਤਾ ਨਹੀਂ ਦੱਸੋ ਕਿਹੜਾ ਫੂਡ ਗ੍ਰੇਡ ਇੱਦਾਂ ਦੀ ਆਈਟਮ ਪਾਈ ਹੋਏਗੀ, ਅਤੇ ਐਕਸਪਾਇਰ ਹੋਏਗੀ।
ਸਹੀ ਗੱਲ ਉਹਨਾਂ ਨੇ ਛਾਪਾ ਵੀ ਮਾਰਿਆ, ਦੇਖੋ ਕੰਪਨੀ ਉੱਤੇ ਵੀ ਮਤਲਬ ਫੈਕ ਕਰੀ ਵਾਲਿਆਂ ਛਾਪਾ ਮਾਰਿਆ ਉਹਨ ਨੂੰ ਰੈਸਟ ਕਰ ਲਿਆ ਫ ਬੱਚ ਥੋੜੀ ਵਾਪਿਸ ਆਉਦਾ
ਬੱਚਾ ਥੋੜ੍ਹਾ ਨਾ ਵਾਪਸੀ ਆਣੇ। ਜੋ ਹੁਣ ਚਲਾ ਗਿਆ ਤੋਂ ਚੱਲਾ ਹੀ ਗਿਆ।
ਹਮ। ਪੇਰੈਂਟਸ ਨੂੰ ਵੀ ਲੱਗੀਆਂ ਵੋਮੇੰਟ੍ਸ ਹੋਈਆਂ। ਬਟ ਉਹ ਚਲੋ ਬੜੇ ਤੇ ਉਹ ਠੀਕ ਹੋ ਗਏ।
ਅਤੇ ਉਹ ਬੱਚੇ ਦੀ ਹਮਿਊਨਿਟੀ ਪਾਵਰ, ਜਾਂ ਕਿਤੇ ਨਾ ਕਿਤੇ ਉਹ ਹਜੇ ਉਸ ਹਿਸਾਬ ਨਾਲ, ਜ਼ਿੰਦਗੀ ਦੇ ਵਿੱਚ ਇੰਨੀ ਢੱਲ ਨਹੀਂ ਪਾਈ।
ਹਾਂਜੀ, ਹਾਂਜੀ।
ਸਾਡੀ ਕੀ ਹੁੰਦੀ ਏ, ਕਿ ਸਾਡੀ ਅਸੀਂ ਉੱਠ ਕਿ ਅਸੀਂ ਨਾ ਕੀ ਕਰਦੇ ਹਾਂ, ਅਸੀਂ ਚਾਰ ਰੋਟੀ ਖਾ ਲਾਂਗੇ। ਅਸੀਂ ਇੱਕ ਟਾਈਮ ਦੀ ਸੀ ਚਾਰ ਰੋਟੀ। ਖਾ ਲਾਂਗੇ ਸਾਨੂੰ ਇਮਿਊਨਿਟੀ ਪਾਵਰ, ਸਾਡਾ ਪੇਟ ਉਸ ਹਿਸਾਬ ਨਾਲ ਸਾਡਾ ਡਾਇਜੈਸ਼ਨ ਕਰੇਗਾ। ਬੱਚੇ ਅੱਧੀ ਰੋਟੀ ਖਾਂਦੇ ਨੇ ਫਿਰ ਖੇਲਣ ਲੱਗ ਜਾਂਦੇ ਨੇ। ਉਸੀ ਤਰ੍ਹਾਂ ਖਾਣ ਪੀਣ ਵੀ ਨਹੀਂ ਤੇ ਅੱਜ ਕੱਲ ਬੱਚੇ ਦਾ ਉਹ ਜੋ ਖਾਣ-ਪੀਣ ਆਂਦੈ। ਉਹ ਇਧਾ ਦਾ ਹੀ ਆਂਦੈ। ਮੈਂ ਡੇਢ ਮਹੀਨੇ ਪਹਿਲੇ ਮੈਂ ਮੱਖਣ ਅ ਪਹਿਲੇ ਮੱਖਣ ਲੈ ਕੇ ਆਂਦਾ ਸੀ ਆਪਣੇ ਘਰੇ, ਹੁਣ ਮੱਖਣ ਲੈ ਕੇ ਆਣਾ ਬੰਦ ਕਰਤੈ। ਇੱਕ ਦਿਨ ਕੀ ਹੋਇਆ। ਮੈਂ ਮੱਖਣ ਲੈ ਕੇ ਚ ਹੱਥ ਤੇ ਚਲਾ ਗਿਆ। ਦਸ ਰੁਲੇ ਟਿੱਕੀ ਲੇ ਕੇ। ਛੱਤ ਤੇ ਚਲਾ ਗਿਆ। ਮੈਂ ਕਿਆ ਚੱਲ ਛੋਟੀ ਜਈ ਏ। ਮੈਂ ਕਿਹਾ ਛੋਟੀ ਵਾਲੀ ਮੱਖਣ ਦੀ ਟਿੱਕੀ ਏ। ਵੱਡੀ ਵਾਲੀ ਕਿੱਥੇ ਉੱਪਰੈ ਕੇ ਜਾਵਾਂਗਾ। ਦਸ ਵਾਲੀ ਮੱਖਣ ਦੀ ਟਿੱਕੀ ਖਰੀਦੀ, ਬੱਚੇ ਨੂੰ ਲੈ ਕੇ ਉੱਪਰ ਚਲਾ ਗਿਆ। ਮੈਂ ਕਿਹਾੱ ਇਹਨੂੰ ਬ੍ਰੈਡ ਨਾਲ ਲਗਾ ਕੇ ਥੋੜਾ ਖਵਾਂ ਦਾਗਾਂ। ਉੱਪਰ ਰੱਖੀ। ਮੈਂ, ਉਹ ਨਾਲ ਹੀ ਬ ਬੱਚਾ ਰੋਣ ਲੱਗ ਗਿਆ। ਮੈਂ ਨੀਚੇ ਲੈ ਕੇ ਆ ਗਿਆ ਆਪਣੇ ਪਤੀਜ ਨੂੰ, ਉਹ ਜਿਵੇਂ ਨੀਚੇ ਲੈ ਕੇ ਆਇਆ ਮੈਨੂੰ ਅੱਧੇ ਘੰਟੇ ਬਾਅਦ ਯਾਦ ਕਿ ਅਰੇ ਯਾਰ ਉਹ ਮੱਖਣ ਦੇ ਉੱਪਰ ਹੀ ਰਹਿ ਗਿਆ। ਮੈਂ ਉੱਪਰ ਗਿਆ। ਤੇ ਮੱਖਣ ਪੂਰਾ ਸਮਝੋ ਪਿਘਲ ਗਿਆ। ਪਰ ਉਹਦੇ ਵਿੱਚ ਅਮੂਲ ਦੇ ਮੱਖਣ ਦੇ ਵਿੱਚ, ਇੱਕ ਛੋਟਾ ਜਿਹਾ ਜਿ ਮੈਂ ਕਿਆ ਵਾਈਟ ਜਾਂ ਜਿਵੇਂ ਕਹਿੰਦੇ ਨੇ, ਕਿ ਕੈਂਡੀ ਟਾਈਪ ਰਹਿ ਜਾਂਦੀ ਆ। ਹੈਂਨਾ, ਓਦਾਂ ਇੱਕ ਛੋਟੀ ਜਿਹੀ ਵਾਈਟ ਜੀ ਡੀ। ਠੀਕ ਹੈ, ਆਪਣੀ ਜੈਲੀ ਵੈਲੀ ਟਾਈਪ ਦੀ ਰਹਿ ਗਈ। ਠੀਕ ਹੈ। ਜੈਨੋ ਅਗਰ ਤੁਸੀਂ ਧੋਵੋ। ਹਾਂ, ਜੈਨੋ ਅਗਰ ਤੁਸੀਂ ਧੋਵੋ। ਜੋ ਪਾਣੀ ਵਾਂਗੂ ਮਿਕਸ ਹੋ ਜਾਏਗੀ। ਠੀਕ ਹੈ, ਪਾਣੀ ਵਾਂਗੂ ਬਿਲਕੁਲ ਹੀ ਪਿਘਲ ਜਾਏਗੀ। ਵੀਓ। ਰੱਦੀ ਹੋ ਜਾਇਗੀ। ਠੀਕ ਹੈ, ਪਰ ਉਹ ਮਤਲਬ ਕਿ ਇਸ ਚ ਦੇਖੋ ਕਿ, ਉਹਦੇ ਅੰਦਰ ਜੋ ਮੇਨ ਮੱਖਣ ਸੀ ਉਹ ਤੇ ਨਿਕਲ ਗਿਆ। ਅੱਧੀ ਟਿੱਕੀ ਨਿਕਲ ਗਈ। ਠੀਕ ਹੈ, ਦਸ ਆਲੀ ਚੋ ਬਾਕੀ ਕਿ ਉਹ ਦਸ ਵਾਲੀ ਅੱਧੀ ਰਹਿ ਗਈ ਉਹਦੇ ਵਿੱਚ ਉਹਨਾਂ ਨੇ ਕੀ ਮਿਕਸ ਮਿਲਾਵਟ ਹੈਗੀ ਸੀ ਕੀ ਸੀ ਕੀ ਨਹੀਂ ਸੀ
ਅੱਛਾ।
ਹੁਣ ਇਹੀ ਚੀਜ਼ ਤੇ ਹੁੰਦੀ ਨਾ ਕਿ ਮੈਂ ਉਸ ਤੋਂ ਬਾਅਦ ਮੱਖਣ ਲਈ ਕਹਿਣਾ ਬੰਦ ਕਰਤਾ ਤਾਂ ਮੈਂ ਕਿਹਾ ਚੱਲ ਸੋਚ ਚੱਲ ਸੋਚਿਆ ਕਿ ਜਿਹੜੀ ਅਸੀਂ- ਅਤੇ ਦੁੱਧ ਲੈ ਕੇ ਆਉਂਦੇ ਦੁੱਧ 'ਚ ਅਸੀਂ ਨਿਕਾਲ ਲਈਏ
ਅਸੀਂ ਤਾਂ ਖੁਦ ਮਤਲਬ ਪਨੀਰ ਜਿਹੜਾ ਹੈਗਾ ਪਨੀਰ ਮੈਂ ਤਾਂ ਘਰ ਹੀ ਹੁਣ ਬਣਾਨੀ ਆ ਜਦੋਂ ਦਾ ਮੈਨੂੰ ਪਤਾ ਲੱਗਾ ਸਾਡੇ ਫੈਕਟਰੀ ਦੇ ਵਿੱਚ ਰੇਡ ਪਈ ਤੇ ਮਤਲਬ ਕਿੰਨਾ ਪਨੀਰ ਉਹਨਾਂ ਨੇ ਪਕੜਿਆ ਉੱਥੇ ਡੁਪਲੀਕੇਟ ਤੇ ਹੋਰ ਉੱਥੇ ਇੱਕ ਉਹਨਾਂ ਕੋਲ ਨੋਟਬੁੱਕ ਨਿਕਲੀ ਜਿਸ ਤੇ ਇੱਕ ਡਾਇਰੀ ਸੀ ਡਾਇਰੀ ਦੇ ਵਿੱਚ ਉਹਨਾਂ ਨੇਮ ਦੇਖੇ ਜਿਹੜੀਆਂ ਨੇੜੇ-ਨੇੜੇ ਵਾਲੀਆਂ ਡਾਇਰੀਆਂ ਸੀ ਛੋਟੀਆਂ-ਛੋਟੀਆਂ ਸਾਡੇ ਡੇਅਰੀਜ਼ ਸੀਗੀਆਂ ਉੱਥੇ ਸਾਰੀਆਂ ਡੇਅਰੀਜ਼ ਦੇ ਵਿੱਚ ਨਾ ਉੱਥੋਂ ਹੀ ਜਾ ਰਿਹਾ ਸੀ ਪਨੀਰ ਵੀ ਦੇਖੋ। ਮਤਲਬ ਕਿੰਨੀ ਦੁਨੀਆਂ ਨਾਲ ਡੁਪਲੀਕੇਟ ਖਾ ਰਹੀ ਸੀ ਪਨੀਰ
ਅੱਜ ਕੱਲ੍ਹ ਲੋਕੀ ਲੋਕਾਂ ਨੂੰ ਕਿਸੇ ਦੀ ਹੈਲਥ ਦੀ ਪਰਵਾਹ ਨਹੀਂ ਹੈ। ਕਿਸੇ ਨੂੰ ਕਿਸੇ ਦੀ ਹੈਲਥ ਰਿ ਨਹੀਂ ਬਸਾ ਇਹ ਕਰਦਾ ਕਿ ਪੈਸਾ ਕਿ- ਉਥੋਂ ਦੀ ਆ ਜਾਏ ਸਾਹਮਣੇ ਵਾਲਾ ਬੰਦਾ ਮਰਦਾ ਮਰ ਜੇ ਉਹਨਾਂ ਨੂੰ ਪਰਵਾਹ ਨਹੀਂ। ਅੱਜ ਦੀ ਡੇਟ ਅੰਦਰ
ਸਹੀ ਗਲ ਏ। ਹੁਣ ਸਾਡੇ ਇੰਡੀਆ ਦੇ ਵਿੱਚ ਕਿੰਨਾ ਦੁੱਧ ਇੱਥੇ ਮਤਲਬ ਆਪਾਂ ਸੁਣਦੇ ਵੀ ਸਾਡੇ ਇੱਥੇ ਕਿੰਨਾ ਦੁੱਧ ਪ੍ਰੋਡਿਊਸ ਹੁੰਦਾ ਹੈ ਬਟ ਜਿਹੜਾ ਦੁੱਧ ਹੈ ਉਹ ਮਤਲਬ ਓਨਾਂ ਤਾਂ ਓਨੇ ਤਾਂ ਉੱਥੇ ਮੱਝਾਂ ਗਾਵਾਂ ਵੀ ਨੀ ਹੈਗੀਆ ਜਿੰਨਾ ਦੁੱਧ ਪ੍ਰੋਡਿਊਸ ਹੋ ਰਿਹਾ ਮਿਲ ਰਿਹਾ ਲੋਕ
ਹਜੇ ਪਿਛਲੇ ਸਾਲ ਦਾ ਰਿਕਾਰਡ ਹੈ ਦੋ ਹਜ਼ਾਰ ਪੱਚੀ ਦਾ ਸਤਰ੍ਹਾਂ ਸੌ ਬਾਨਵੇਂ ਲੀਟਰ ਪ੍ਰੋਡਿਊਸ ਹੋਇਆ ਦੁੱਧ ਠੀਕ ਹੈ ਯੂਜਜ਼ ਹੋਇਆ ਜਿਹਦੇ ਵਿੱਚ ਦੀ ਸੱਤਰਾਂ ਸੌ ਬਾਨਵੇਂ ਲੀਟਰ ਐਕਚੁਅਲੀ ਐਚੁਲ ਚ ਜੋ ਦੁੱਧ ਹੈ ਠੀਕ ਹੈ ਇਹਨਾਂ ਨੇ ਕਿਹਾ ਕਿ ਸਰਕਾਰ ਜੋ ਲੋਕ ਕਹਿੰਦੇ ਕਹਿੰਦੇ ਕਿ ਅਮੂਲ ਤੋਂ ਇੰਨਾ ਵਿਕਦਾ ਹੁਣ ਅਗਰ ਅਮੂਲ ਤੋਂ ਇੰਨਾ ਵਿਕਦਾ ਤਾਂ ਉਨੀ ਗਾਵਾਂ ਦੇ ਵਿੱਚ ਹੈ ਨਹੀਂ ਉੱਥੇ
ਸਹੀ ਗੱਲ ਆ ਗਾਵਾਂ ਹੈ ਨੀ ਇਹ ਵੀ ਡੁਪਲੀਕੇਟ ਹੀ ਆ
ਇਹ ਵੀ ਡੁਪਲੀਕੇਟ ਹੀ ਅਗਰ ਇੰਨੀ ਗਾਵਾਂ ਵਾਸਤੇ ਘਟ ਤੋਂ ਘੱਟ ਹੀ ਮੈਂ ਕਹਿੰਦਾ ਅੱਧੀ ਦਿੱਲੀ ਚਾਹੀਦੀ ਹੈ। ਔਰ ਐਹ ਤੇ ਸਾਡੀ ਛੋਟੀ ਜਿਹੀ ਏਰੀਏ ਦੇ ਅੰਦਰ ਛੋਟਾ ਜਿਹਾ ਕੁਛ ਮਹੱਲਾ ਜਿਹਾ ਹੁੰਦਾ। ਅਤੇ ਉਹਦੇ ਵਿੱਚ ਇੱਕ ਛੋਟੀ ਜਿਹੀ ਫੈਕਟਰੀ ਚਾਲੂ ਕਰ ਲੈਂਦੇ ਨੇ ਬੱਚੇ ਦੁੱਧ ਨਿਕਾਲੀ ਜਾਂਦੇ ਨੇ
ਹੂੰ
ਇਹੀ ਚੀਜ਼ਾਂ ਹੈਗੀਆਂ ਨੇ ਚਲੋ ਜੀ ਤੁਹਾਡੇ ਨਾਲ ਫਿਰ ਗੱਲ ਕਰਕੇ ਬਹੁਤ ਅੱਛਾ ਲੱਗਿਆ। ਫਿਰ ਜ਼ਰੂਰ ਕੱਡਣਾ ਮਿਲਦੇ ਜੀ
ਹਾਂਜੀ ਠੀਕ ਕਰਦੇ ਆ ਗੱਲ ਕੋਈ ਗੱਲ ਨੀ ਮੈਨੂੰ ਸਤਿ ਸ੍ਰੀ ਅਕਾਲ ਚੱਲ